ਹੈਲੋ ਹਾਂਜੀ ਕੋਮਲ ਜੀ ਸਤਿ ਸ੍ਰੀ ਅਕਾਲ
ਕੀ ਹਾਲ ਚਾਲ ਨੇ
ਮੈਂ ਵਧੀਆ ਤੁਸੀਂ ਦੱਸੋ ਕਿਵੇਂ ਹੋ
ਵਧੀਆ ਵਧੀਆ ਹੋਰ ਘਰੇ ਕਿਵੇਂ ਆ ਸਾਰੇ
ਸਾਰੇ ਵਧੀਆ ਨੇ ਤੁਸੀਂ ਦੱਸੋ ਕਿਵੇਂ ਹੋ? ਘਰਦੇ ਸਾਰੇ ਬੇਬੇ ਕੀ ਕਰਦੇ ਪਏ ਨੇ?
ਬਸ ਕੁਛ ਨੀ ਵਿਆਹ ਦੀਆਂ ਤਿਆਰੀਆਂ ਚੱਲਦੀ ਪਈਆਂ ਨੇ।
ਆ ਹੋ ਕਿਦਾ ਵਿਆਹ ਆ ਗਿਆ ਏ।
ਭੂਆ ਦੇ ਮੁੰਡੇ ਦਾ ਆ ਗਿਆ।
ਤੇ ਨਾ ਗਏ
ਆਹੋ
ਹੋ ਵਧਾਈਆਂ ਫੇਰ ਤਾਂ ਤੈਨੂੰ ਹਾਏ ਯਾਰ ਜੇ ਤੇਰਾ ਵਿਆਹ ਹੋ ਗਿਆ ਸਾਨੂੰ ਚਾਹ ਨਾ ਚੜੇਦਾ ਤਾਂ ਗੋਡੇ ਗੋਡੇ ਚਾਹ ਮੈਂ ਤੇ ਨੱਚਦੀ ਫਿਰਾ ਗੀ
ਉਹੀ ਤੇ ਆਪਣੀ ਕੋਈ ਸਹੇਲੀ ਦਾ ਹੋਏਗਾ ਤਾਂ
ਹੋਰ ਕੀ ਅੱਛਾ ਜੀ ਤੂੰ ਨੀ ਕਰਾਉਣਾ ਤੂੰ ਵੀ ਕਰਾ ਲੈ ਮਰ ਲੈ ਰਿਸ਼ਤਾ ਹੀ ਕਰਾ ਲੈ ਇੰਨਾ ਚਿਰ ਕਿਉਂ ਨੀ ਕਰਾਉਣਾ ਅੱਛਾ, ਹਜੇ ਦੋ ਤਿੰਨ ਸਾਲ
ਹਾਂ
ਚਲੋ ਵਧੀਆ ਗੱਲ ਭੈਣੇ।
ਮੇਰੇ ਵੱਲੋਂ ਕੋਈ ਉਹ ਨੀ ਹੈਦਾਹੀ ਕਰਦਿਆਂ ਤੇ ਉਹ ਇਹ ਵੀ ਦੋ ਤਿੰਨ ਸਾਲ ਨੀ ਗੱਲ
ਨਹੀਂ ਵਧੀਆ ਗੱਲ ਯਾਰ ਇਹ ਨਾ ਆਹੀ ਟਾਈਮ ਜਿਹੜਾ ਮੌੋਜਾ ਕਰਨ ਦਾ ਸਾਡਾ
ਉਓਹੀ ਤੇ ਮੈਂ ਕਿਹਾ ਚਲੋ ਇੰਨਾ ਕਮਾ ਕਮੂ ਲਈਏ ਖੜਾ ਮਾੜਾ ਜਿਹਾ ਆਪਣੇ ਪੈਰਾਂ ਤੇ ਖੜੇ ਹੋ ਜਾਈਏ
ਹ
ਇਧਰ ਉਧਰ ਕੋਸ਼ਿਸ਼ ਤੇ ਕਰੀ ਦੀ ਹੈ ਸਾਰੇ ਕੰਮ ਕਰਨ ਦੀ।
ਹਾਂ ਤਾਂ ਗੱਲ ਹੈ, ਹੀ ਖੈਰ ਯਾਰ ਪੈਸਾ ਹੀ ਸਭ ਕੁਛ ਅੱਜ ਦੇ ਟਾਈਮ ਚ ਤੈਨੂੰ ਵੀ।
ਹਾਂ ਉਹਦੇ ਨਾਲ ਹੀ ਮਤਲਬ ਕਿ ਮੈਨੂੰ ਹੀ ਕਿਹਾ ਵੀ ਮੈਂ ਨਿੱਕੀ ਨਿੱਕੀ ਨਿੱਕੀ ਨਿੱਕੀ ਚੀਜ਼ ਲਿਆ ਕੇ ਆਪਣੇ ਕਦਮ ਉਹਦੇ ਚ ਤਰਦਾ
ਹੋਰ ਫੇਰ ਤਾਂ ਹੈਗੇ ਹੀ ਹੈ ਆਪਣੇ ਮਾਂ ਪਿਓ ਲਈ ਸਭ ਕੁਛ ਕਰਦੇ ਫਿਰਦੇ ਨੇ ਆਪਾਂ।
ਆਪਣੇ ਲਈ ਮੈਨੂੰ ਕੋ ਨੀ ਇੰਨਾ ਸ਼ੌਕ ਹੈਗਾ। ਮੈਨੂੰ ਸਿਰ ਆਪਣੇ ਫੋਨ ਫੋਨ ਦਾ ਹੈਗਾ ਹੈ ਮੈਨੂੰ ਸ਼ੌਕ ਪਰ ਮੈਨੂੰ ਹੈਗਾ ਮੈਂ ਘਰ ਬਣਾਉਣਾ ਮੈਂ ਘਰ ਦਾ ਹੈਗਾ ਮੈਨੂੰ ਵੀ ਮੈਂ ਆਹ ਵੀ ਡਿਜਾਇਨ ਕਰਦਾ ਉਹਨੂੰ
ਤੇ ਕੀ ਕਹਿੰਦੇ ਪਏ ਨੇ ਫੋਨ ਤੋਂ ਤੈਨੂੰ ਉਹ ਵੀ ਤੇ ਡੇ ਗ ਰਮਨ ਉਹਹਨੇ ਭੇਜ ਦੇਣਾ ਤੇਰ ਲਈ ਤੇਰੀ ਭੈਣ ਨੇ ਉਹ ਬਸ ਆਪਣੇ ਆਪਣੇ ਪੈਸਿਆਂ ਨਾਲੋਂ ਵਧੀਆ ਲੱਗਦ ਾਰ
ਹਾਂ-ਹਾਂ ਗੱਲ ਹੀ ਵੱਖਰੀ ਹੁੰਦੀ ਤਾਂ ਹੀ ਤੇ ਖਰੀਦਣ ਦੀ ਪਈ ਨਹੀਂ ਤੂੰ ਮੰ ਮੰਗਉਣ ਕਦ ਤੂੰ ਮੰਗ ਲੈਂਦੀ
ਹਾਂ ਤਾਂ ਸਹੀ ਗੱਲ ਕੋਈ ਗੱਲ ਨੀ ਵਧੀਆ ਟਾਈਮ ਨਿਕਲਦਾ ਪਿਆ ਕੀ ਕਰਨਾ।
ਹਾਂ, ਵੀ ਮੈਂ ਅਪਣਾ ਆਪਣਾ ਖੁਦ ਦਾ ਟੈਮ ਆਪਣੇ ਆਪ ਲਿਆਵਾਂਗੀ।
ਹੋਰ ਦੱਸੋ ਅੱਜ ਗੋਰੀ ਮਿਲੀ ਸੀ।
ਹਾਂ ਗੋਰੀ ਆਈ ਸੀ।
ਕਰ ਆਏ ਅੱਜ ਕੀ ਬਣਿਆ ਏ?
ਬਸ ਗੋਰੀ ਨੇਈ ਵਾਲ ਕਟਵਾਲੇ ਕਟਵਾਲੇ।
ਅੱਛਾ ਚਾਚੀ ਵੀ ਆਈ ਹੋਈ ਸੀ, ਉਂਦੇ ਨਾਲ ਤੇ ਕੇੜੀ ਕਟਿੰਗ ਕਰਾਈ ਹੈ ਉਹਨਾਂ ਨੇ?
ਊਨਾਂ ਦੀ ਹੈਗੀ ਏ, ਨਾਮ ੳਂਂਨਦਾ ਰਿਵਰਸ ਗ੍ਰੈਜੂਏਸ਼ਨ ਹੈਗਾ ਏ।
ਅੱਛਾ ਇ ਅੱਜ ਕੱਲ ਅ ਐਵੇਂ ਅਲੱਗ ਅਲੱਗ ਨਾਮ ਨੀ ਹੈਗੇ।
ਹਾਂ ਮਤਲਬ ਕਿ ਅਪਾਂ ਹੋਰ, ਪੈਲਾਂ ਆਉਂਦੀਆਂ ਹਣਾ ਯੂ ਕੱਟ ਹੋ ਗਿਆ।
ਹਾਂ ਯੂ ਤੇ ਵੀ ਕੱਟ ਹੋ ਗਏ ਨੇ।
ਅ ਸਟੈਪ ਕੱਟ ਹੋ ਗਿਆ। ਆਹ ਚੱਲਦੀਆਂ ਹਨ ਪੈਲਾਂ। ਹਾਂ ਹੁਣ ਲੇਅਰਸ ਹੋ ਗਿਆ, ਇੱਕ ਹੋ ਗਿਆ ਟ੍ਰੈਵਲਿੰਗ।
ਅੱਛਾ, ਆ ਕੇੜੀ ਕਟਿੰਗ ਹੁੰਦੀ ਅ ਟ੍ਰਵਲਿੰਗ ਕ।
ਨਈ ਮਤਲਬ ਕਿ ਬੋਤ ਵਿੱਚ ਬੜੀ ਸੋਣੀ-ਸੋਣੀ ਲੇਅਰਸ ਆਉਂਦੀਆਂ ਨੇ।
ਅੱਛਾ ਜੀ, ਯਾਰ ਸਾਡੇ ਤਾਂ ਵਾਲ ਨੀ ਹੈਗੇ ਮੇਰਾ ਵੀ
ਪਰ ਮਤਲਬ ਲੈਂਥ ਦੇ ਅਕੋਰਡਿੰਗ ਵਾਲ ਪਤਲੇ ਹੋਣ ਦਾ ਕੋਈ ਗੱਲ ਨੀ ਉਹਦੇ ਵਿੱਚ ਨਾ ਬੜਾ ਬਾਲ ਦੀ ਵੋਲੀਮ ਬਹੁਤ ਵਧੀਆ ਹੋ ਜਾਂਦੀ ਏ। ਮੈਂ ਅਪਣੇ ਕਰਾ ਚੁੱਕਿਆ ਨਾ ਮੇਰੇ ਵਾਲ ਬੜੇ ਭਾਰੀ ਹੋ ਚੁੱਕੇ ਮੇਰੀ ਚਾਚੀ ਕਰਾ ਚੁੱਕੀ, ਉਹ ਆਂਦੀ ਮੈਂ ਬੜੇ ਵਾਲਾ ਤੋਂ ਮੇਰੇ ਜਿਵੇਂ ਪਹਿਲਾਂ
ਏ ਯਾਰ, ਮੇਰੇ ਤੇ ਨਾ ਜਿਵੇਂ ਪਤਲੇ ਬਾਲ ਹੋਏ ਪਏ ਨੇ ਮੈਂ ਕੀ ਕਰਾ?
ਅੰਦਰੋਂ ਗਰੋਥ ਸ਼ੁਰੂ ਹੋ ਜੇਗੀ ਤੇਰੀ।
ਹੈਂ ਯਾਰ ਅੱਜਦਾਂ ਨਾ ਮੈਂ ਗੋਰੀ ਨਾਲ ਆਜ ਆਣਾ ਸੀ, ਤੇ ਸਾਡੇ ਘਰੇ ਪ੍ਰਾਹਣੇ ਆ ਗਏ ਨੇ ਮੇਰੀ ਭੂ ਹੋਰ ਤੇ ਉਹਨਾਂ ਦੀ ਕੁੜੀਆਂ, ਤੇ ਫੇਰ ਊ ਕੈੰਦੇ ਪਏ ਕੈੰਦੇ ਤੂੰ ਰੁ ਵੀ ਅਸੀਂ ਇੰਨੀ ਦੂਰੋਂ ਆਏ ਹਾਂ। ਉਹ ਚੰਡੀਗੜ੍ਹ ਦੇ ਕੋਲ ਨੇ ਤਾਂ, ਫਿਰ ਮੈਂ ਕੈੰਦੀ ਮੈਂ ਕਿਹਾ ਫਿਰ ਐਵੇਂ ਅੱਛਾ ਨੀ ਲੱਗਦਾ ਨਾ ਐਵੇਂ
ਹਾਂ ਹਾਂ ਹੁੰਦਾ ਈ ਏ, ਹੁਣ ਅੰਜਲੀ ਨੂੰ ਕਿਆ ਮੈਂ ਕਿਆ ਉਹਦੀ ਮਾਮੇ ਦੀ ਕੁੜੀਆਂ ਮਾਮੇ ਦੀ ਕੁੜੀ ਨੇ ਕਰਾਣੇ ਨੇ ਤੇ ਉਹਦੀ ਮਾਮੀ ਦੇ
ਅੱਛਾ ਜੀ, ਕੋਈ ਗੱਲ ਨੀ ਫੇਰ ਮੈਂ ਆਵਾਂਗੀ ਮੇਰੀ ਭੈਣ ਆਈ ਹੋਈ ਏ ਤੇ ਮੈਂ ਉਨੂੰ ਲੈ ਕੇ ਆਵਾਂਗੀ, ਠੀਕ ਏ ਇੱਕ ਦਿਨ ਤੇ ਫੇਰ ਅਸੀਂ ਦੋਵੇਂ ਕਰਾ ਕੇ ਚਲੇ ਜਾਵਾਂਗੇ। ਕਟਿੰਗ ਤੇ ਪੈਸੇ ਪੂਸੇ ਵੀ ਲੈਂਦੇ ਨੇ ਉਹ ਅੱਛਾ ਨਈ, ਕਿਤੇ ਉੱਥੇ ਕਟਿੰਗ ਕਰਾ ਕੇ ਸਾਨੂੰ ਆਖਦੇ ਕਿ ਹਾਂ
ਪਾਗਲ ਏ ਗੋਰੀ ਮੈਨੂੰ ਆੰਦੀ ਸੀ, ਆੰਦੀ ਮੈਨੂੰ ਐਵੇਂ ਚੰਗਾ ਨੀ ਲੱਗਦਾ ਮੈਂ ਕਿਆ, ਉੱਥੇ ਹੈਗੀ ਆ ਤੇ ਉੰਝ ਮਤਲਬ ਕੀ ਉੰਝ ਆਪਾਂ ਦੋ ਢਾਈ ਸੌ ਸ਼ੈਰਾ ਬਾਕੀ ਚ ਕਰਾਨੇ ਹਜ਼ਾਰ ਰੁਪਇਆ ਉਹ ਹੈਗੀ
ਅੱਛਾ ਹਾਂ ਹੁਣੇ ਇਨੀ ਤਾਂ ਯਾਰ।
ਹਾਂ, ਮਤਲਬ ਕੀ ਵੱਡਾ ਹੋਵੇ ਨਾ, ਹਾਂ ਵੀ ਹਜ਼ਾਰ ਤੇ ਸਟਾਰਟ ਟਿੰਗ ਹੈਗੀ ਇਨਾਂ ਦੀ
ਕੋਈ ਗੱਲ ਨੀ, ਮੈਂ ਪਣੀ ਭੈਣ ਨੂੰ ਲੈ ਕੇ ਆਵਾਂਗੀ
ਕਟਿੰਗ ਆਸਤੇ ਜੜੀ ਮਰਜੀ ਜਿੰਨੀਆਂ ਮਰਜ਼ੀ ਤੂੰ ਲੈ ਆ ਭਾਵੇਂ, ਸਾਰੀ ਗਲੀ ਖਰੀਦ ਕੇ ਲੈਆ ਮੇਰੇ ਵਸਤੇ।
ਊ ਵੀ ਤਾਂ ਦੱਸ ਤੂੰ ਕੀ ਕਹਿੰਦੇ ਨੇ ਵੀ ਕਿਵੇਂ ਦੀ ਕਟਿੰਗ ਹੁੰਦੀ, ਉਹਦੇ ਚ ਮੈਨੂੰ ਪਤਾ ਵੀ ਤਾਂ ਲੱਗੇ ਮੈਂ ਕਿਵੇਂ ਦੀ ਕਰਾਵਾਂ ਮੇਰਾ ਕੱਟ ਜੇ ਨੀ ਹੁੰਦੇ
ਤੇ ਮੈਂ ਵੀਡੀਓ ਤੂੰ ਮੈਨੂੰ, ਹਾਂ ਜੋ ਚੀਜ਼ ਤੈਨੂੰ ਪਸੰਦ ਆਏਗੀ ਨਾ ਤੂੰ ਮਤ ਕਿ ਉਹ ਮੈਨੂੰ ਦੱਸਦੀ, ਆ ਫੋਟੋ ਭਾਵੇਂ ਘਾਲਦੀ ਆ ਉਸ ਚੀਜ਼ ਦੀ।
ਕੋਈ ਨੀ ਮੈਂ ਤੇ ਗੋਰੀ ਨੂੰ ਆਖਦੀ ਪਈ ਸੀ।ਮੈਂ ਕਿਹਾ ਤੂੰ ਕਟਿੰਗ ਕਰਾ ਕੇ ਆਈ ਏ ਗਰੁੱਪ ਚ ਘੇਰ ਤੇ ਵੀਡੀਓ ਮੈਂ ਤਾਂ ਉੱਥੇ ਵੇਖ ਲਾਂਗੀ, ਮੈਂ ਇੰਸਟਾ ਚਲਾਂਦੀ ਨੀ ਹੈਗੀ।
ਨਹੀਂ ਮੈਨੂੰ ਜਿਵੇਂ ਸਰ ਭੇਜੇਗਾ ਉਹ ਨੇ ਵੀਡੀਓ ਬਣਾਈ ਸੀ ਅਸੀਂ।
ਹਾਂ ਤੂੰ ਨਾ ਗਰੁੱਪ ਚ ਭੇਜਦੇ ਆ ਫ ਕੋਮਲ ਤੇ ਮੈਂ ਵੀ ਵੇਖ ਲੈਂਦੀ ਹਾਂ । ਉੱਥੇ ਦਾ ਕੀ ਕੀ ਕੁੱਝ ਕਰਦੇ ਪਏ ਹੋ ਤੁਸੀਂ
ਹਾਂ ਮੈਂ ਗਰੁੱਪ ਚ ਵੀਡੀਓ ਮੰਗਾ ਦਾਂਗੀ। ਗੋਰੀ ਦੀ ਇੱਕ ਵਾਰ ਪਹਿਲਾਂ ਪਹਿਲਾਂ ਵਾਲੀ ਮੇਰੇ ਕੋਲ ਪਈ ਹੈ ਗੋਰੀ ਦੀ।
ਹਾਂ ਉਹ ਭੇਜੀ ਮੈਨੂੰ ਕਿਵੇਂ ਦੀ ਕਰਾਈ ਹੈ ਉਹਨੇ। ਤੇ ਮੈਂ ਵੀ ਕਰਾਵਾਂਗੀ ਯਾਰ ਕਲਰ ਤਾਂ ਫਾਂ ਚ ਕਰਾ ਲਈ ਆਪਾਂ ਤੇ ਫੇਰ ਉਹਦੇ ਚ ਨਾ। ਮਤਲਬ ਕਿ ਬ ਬਾਅਦ ਚੋਂ ਡੈਮੇਜ ਹੋ ਜਾਂਦੇ ਨੇ ਫੇਰ ਉਹ ਚੰਗਾ ਜ ਜਾਣ ਲੱਗਦਾ ਖਰਾਬ ਜ ਹੋ ਜਾਂਦੇ ਨੇ ਨਾ।
ਨਹੀਂ ਉਹ ਵਿੱਚੋ ਆਪਣੇ ਆਪ ਵੱਖਰੇ ਟਰੀਟਮੈਂਟ ਕਰਦੇ ਨੇ ਉਹਨਾਂ ਦੇ ਵ।
ਫੇਿਰ ਆ ਰਹੇਵੇਂ ਮੇਰੇ ਬਾਲ ਵੀ ਬਹੁਤ ਪਤਲੇ ਨੇ ਮੈਂ ਕਿਤੇ ਹੋਰ ਆ ਵੀ। ਜਿਹੜੇ ਚਾਰ ਰਹਿ ਗਏ ਨੇ ਆ ਵੀ ਨਾ ਉੱਤਰ ਜਾਣ ਮੇਰੇ ਦਾ ਅੱਛਾ ਤੂੰ ਤਾਂ ਕਰਾਏ। ਯਾਰ ਮੇਰੇ ਬਾਲ ਬਹੁਤੇ ਚਝੜਦੇ ਪਏ ਨੇ ਉਹਨਾਂ ਨੂੰ ਪੁੱਛ ਲਿਆ ਕਿੱਥੇ ਕੁੱਛ ਹੈਗਾ। ਇਹ ਵਾਲ ਚੜ ਜਾਂਦਾ ਰੋਕਣ ਲਈ।
ਲ ਨਾ ਉਹ ਲਿਖੀ ਹੋਈ ਹੈ ਵੀ ਇਹਦੇ ਚ ਕੀ ਕਰੀ ਨੁਖਸੇ ਨੁਸਖੇ।
ਹਾਂ ਮੈਨੂੰ ਦੱਸ ਯਾਰ ਮੇਰੇ ਯਔਾਰ ਕੋਮਲ ਮੈਂ ਨਾ। ਮੈਂ ਕੁੱਝ ਕਰ ਲਿਆ ਮੈਂ ਗੋਲੀਆਂ ਵੀ ਖਾ ਲਿੱਤੀਆਂ ਨੇ ਯਾਰ।
ਨਹੀਂ ਉਹਨਾਂ ਨੇ ਮਤਲਬ ਕਿ ਸਾਨੂੰ ਸਾਨੂੰ ਦੱਸਿਆ ਹੋਇਆ ਉਹ ਕਿਉਂਕਿ ਉਹ ਕਹਿੰਦੇ ਨੇ ਵੀ ਤੁਹਾਡੇ ਕੋਲ ਤੇ ਉਹ ਨੇ ਨਾ ਲੋਕ ਕਰਾਉਣ ਵਾਤੇ ਸਿਰਫ ਤੁਹਾਨੂੰ ਦੱਸਣ ਡ ਤੁਸੀਂ ਆਪਣੇਹ ਇਸਤੇਮਾਲ। ਤੇ ਕਰੋ ਉਹਨੂੰ।
ਹਾਂ ਸਹੀ ਗੱਲ ਮੈਨੂੰ ਦੱਸੀ ਯਾਰ ਜ਼ਰੂਰ ਮੇਰੇ ਨਾਲ ਇੰਨੇ ਵਾਲ ਚੜ੍ਹਦੇ। ਪਏ ਨੇ ਪੈਣੇ ਮੇਰੇ ਤਾਂ ਚਿੱਟੇ ਵੀ ਹੋ ਗਏ ਨੇ ਤੇ ਚੜਦੇ ਵੀ ਨੇ ਤੂੰ ਵੇਖੇਗੀ ਨਾ ਤੂੰ ਕਹਿ ਗ ਹਾਂ ਤੇਰੇ ਬਾਲ ਕਿੱਥੇ ਗਏ ਨੇ।
ਹਾਂ ਫਿਰ ਉਹ ਝੜਨ ਦਾ ਮੈਂ ਤੁਹਾਨੂੰ ਦੱਸ ਦਾਂਗੀ। ਜੜ੍ਹਾਂ ਚੋਂ ਹੀ ਨਿਕਲਦੇ ਪੈਣੇ ਨਾ ਤੇਰੇ।
ਹਾਂ ਜੜਾ ਚੋਈ ਐਵੇਂ ਹੁੰਦਾ ਪਿਆ ਇਹ। ਤੇ ਅੱਧੇ ਤਾਂ ਮੇਰੇ ਤੋਂ ਟੁੱਟੇ ਵੀ ਪਏ ਨੇ ਯਾਰ ਅੱਧੇ ਟੁੱਟਦੇ ਨੇ ਅੱਧੇ ਚ ਵੀ ਟੁੱਟ ਜਾਂਦੇ ਨੇ। ਇੰਨੇ ਇੰਨੇ ਮੇ ਤੇ ਡੱਬਾ ਵੀ ਇੰਨੀ ਜਲਦੀ ਭਰ ਜਾਂਦਾ।
ਸ਼ੈਂਪੂ ਤੋਂ ਬਾਅਦ ਨਾ ਉਹ ਮਾਸਕ ਆਉਂਦਾ ਓਲਾ ਨਾਲ।
ਕੋਈ ਗੱਲ ਨੀ ਮੈਂ ਲਾ ਲਾਂਗੀ ਤੂੰ ਮੈਨੂੰ ਦੱਸੀ ਤੂੰ।
ਹਾਂ ਮਤਕ ਕਿ ਇੱਕ ਮੈਂ ਗੋਰੀ ਨੂੰ ਸ਼ੈਂਪੂ ਦੱਸਿਆ ਸੀ। ਚਲ ਉਹਦੀ ਬੰਦਾ ਰੇਂਜ ਥੋੜੀ ਹੈਗੀ ਆ ਫੇ।
ਕੋਈ ਗੱਲ ਨੀ ਤੂੰ ਮੈਨੂੰ ਸ਼ੈਂਪੂ ਵੀ ਦੱਸੀ ਪਰ ਸ਼ੈਂਪੂ ਐਵੇਂ ਤਾਂ ਦੱਸੀ। ਕਿਤੇ ਬਾਹਰ ਨਾ ਮੇਰੇ ਚਝੜ ਜੇ ਕਿਉਂਕਿ ਵੀ ਮੈਂ ਐਵੇਂ ਐਵੇਂ ਤੇ ਅਲੱਗ -ਅਲਗ ਸ਼ੈਂਪੂ ਯੂਜ ਕਰਦੀ ਹ ਨਾ।
ਤੂੰ ਉਹ ਮਤਲਬ ਕੇ ਥੋੜ੍ਹਾ ਜਿਹਾ ਯੂਜ ਕੀਤਾ। ਉਸ ਤੋਂ ਬਾਅਦ ਤੁਸੀਂ ਮਾਸਕ ਲਾਉਣਾ ਹੈ ਆਪਣਾ ਜਿਹੜਾ ਉਹਦਾ ਹੁੰਦਾ ਕੰਡੀਸ਼ਨਰ ਵਾਂਗੂ।
ਕੋਈ ਗੱਲ ਨੀ ਤੂੰ ਮੈਨੂੰ ਦੱਸੇ ਮੈਂ ਉਸ
ਕਿਉਂਕਿ ਇਹਦੇ ਵਿੱਚ ਜਿਹੜੀ ਆਪਣੀ ਵਾਲਾਂ ਦੀ ਲੇਅਰ ਹੁੰਦੀਆਂ ਨੇ। ਵਿੱਚ ਤੇ ਉਹ ਜਦੋਂ ਉਹ ਆਪਾਂ। ਸ਼ੈਂਪੂ ਕਰਨੇ ਆ ਨਾ ਉਹ ਸਿਰਫ ਉਹ ਖੁੱਲ੍ਹ ਜਾਂਦੀਆਂ ਨੇ।
ਹਾਂ ਮੇਰੇ ਵਾਲ ਚ ਪਤਾ ਕੀ ਹੋਇਆ ਜਿਵੇਂ ਪ੍ਰੋਟੀਨ ਨ ਖ਼ਤਮ ਹੋ ਜਾਂਦਾ ਵਾਲਾਂ ਦਾ। ਆਹੋ ਹੋਇਆ ਪਾਇਆਏ ਮੇਰੇ ਬਾਲਾਂ ਚੋਂ।
ਹਾਂ ਬਸ ਆਈ ਬਸ ਉਹੀ ਇੱਕ ਵਾਰ ਸ਼ੈਂਪੂ ਸ਼ੈਂਪੂ ਕਰਕੇ। ਤੇ ਮੈਂ ਉ ਤੈਨੂੰ ਦੱਸ ਦਾਂਗੀ ਜਿਹੜਾ ਵੀ ਹੋਏਗਾ।
ਕੋਈ ਗੱਲ ਨੀ ਤੂੰ ਮੈਨੂੰ ਦੱਸ ਤੇ ਉਹਦੀ ਚਾਚੀ ਨੇ ਵੀ ਕਰਾਈ ਹੈ ਕਟਿੰਗ ਹੈ।
ਹਾਂ ਉਹਨਾਂ ਦੀ ਅਜਨ ਉਹ ਸੀ ਸਾਲਗਰਾ ਸੀ।
ਹਾਂਜ ਉਹਨਾਂ ਦੀ ਸਾਲ ਗਰਾ ਸੀ ਚਲੋ ਤੇ ਕਹਿੰਦੇ ਤੁਹਾਨੂੰ ਗਿਫਟ ਮਿਲ ਗਿਆ ਹੈ।
ਹੋਰ ਕੀ ਉਹ ਮ ਥੈਂਕ ਯੂ ਥੈਂਕ ਯੂ ਮੈਂ ਕਿਹਾ ਮ ਮੇਰਾ ਕੀ ਮੈਂ ਤੇ। ਮੇਰਾ ਤੇ ਕੰਮ ਜਿਹੜਾ ਕਰ।
ਹਾਂ ਸਹੀ ਗੱਲ ਕੋਈ ਗੱਲ ਨੀ ਉੱਥੇ ਹੈਗੀ। ਤੁਹਾਡੀ ਅਕੈਡਮੀ ਤਾਂ ਸਿਧਾਰਥ ਹਸਪਤਾਲ ਕੋਲੇ ਹੈ।
ਹਾਂ ਉਹਦੇ ਨਾਲ ਸਾਈਡ ਤੇ ਹੂੰ ਹੂੰ ਹੂੰ। ਹਾਂ।
ਹੈਗਾ ਉਹਨਾਂ ਦਾ ਤਾਂ ਹਾਂ ਸਾਡੇ ਪਿੰਡ ਦੀ ਕੁੜੀ ਨੇ ਸਿੱਖਿਆ ਸੀ ਉਹਨਾਂ ਕੋਲੋਂ?
ਉਹ ਪਾਇਲ।
ਨਹੀਂ ਤੇ ਉਹਨਾ ਉਹਦਾ ਨਾਂ ਤਾਂ ਦਨੀਸ਼ਾ ਸੀ।
ਪਾਇਲ ਹੈਗੀ ਹੈ ਤੁਹਾਡੇ ਪਿੰਡ ਦੀ।
ਸਾਡੇ ਪਿੰਡ ਦੀ ਪਾਇਲ।
ਹਾਂ ਉਹ ਬੜੀ ਬੜਬੋਲੀ ਜੀ ਉਹ। ਗਿਆਨ ਵਧੀਆ ਸਾਡੇ ਦਾ ਸਲੂਕ ਹਾਂ।
ਇਹ ਉਹ ਤਾਂ ਗੁਜਰਾ 'ਚ ਹੈਗੀ ਆ ਜਿੱਥੇ ਪ੍ਰੀਤੀ ਸੀ ਨੀ ਪ੍ਰੀਤੀ।
ਪ੍ਰੀਤ ਹਾਂ ਹਾਂ ਪ੍ਰੀਤ ਸੀ।
'ਚ ਹੈਗੀ ਉਹ ਕੁੜੀ ਪਾਇਲ ਅੱਛਾ ਉੱਥੇ ਆਉਦੀ ਹੈ ਯਾਰ।
ਜਿਵੇਂ ਤੂੰ ਮੰਦਿਰ ਦੀ ਇੱਧਰਲੀ ਸਾਈਡ ਹੈ ਨਾ ਕਿਹੜੀ ਖੱਬੀ। ਸਸੇਡ ਹੈ ਤੇ ਉਹ ਸੱਜੇ ਸੇਡ ਹੈ।
ਅੱਛਾ ਉਹ ਸੱਜੇ ਸੇਡ ਹੈ ਪਤਾ ਨੀ ਯਾਰ ਫੇਰ ਉਹ ਦੂਜੀ ਹੋਣੀ ਕੋਈ ਕੁੜੀ।
ਹਾਂ।
ਜਾਣਦੀ ਹੈ?
ਹਾਂ ਜਾਣਦੀ ਆਂਦੀ ਉਹਦੀ ਭੈਣ ਕੋਲ ਮੈਂ ਟਿਊਸ਼ਨ ਪੜ੍ਹਨ ਆਉਂਦੀ ਸਾ।
ਅੱਛਾ ਫੇਰ ਉਹ ਤਾਂ ਉਦੇ ਦੂਜੇ ਚਮਾਰਾਂ ਚਮੂਰਾ 'ਚੋ ਹੋਣੀਆਂ ਕੁੜੀਆਂ।
ਪਤਾ ਨੀ ਪਾਇਲ ਹੀ ਹੈ। ਪਤਾ ਨੀ ਕੋਈ ਤੇਰੀ ਭੈਣ ਦੇ ਕੋਲ ਕਿਸੇ ਭੈਣ ਕੋਲ ਟਿਊਸ਼ਨ ਆਉਂਦੀ ਹੋਏਗੀ।
ਅੱਛਾ ਉਹ ਸਿੱਖਦੀ ਪਈ ਹੈ। ਸਿੱਖਦੀ ਪਈ ਹੈ। ਉਹਨਾਂ ਕੋਲੋਂ?
ਹਾਂ ਉਹਨੂੰ ਤੇ ਹੋ ਗਏ ਮਤਲਬ ਕੀ ਛੇ ਕੁ ਮਹੀਨੇ ਛੇ ਸੱਤ ਮਹੀਨੇ ਹੋ ਗਏ ਨੇ।
ਵੇਖ ਲੈ ਤੇ ਇੰਨਾ ਪੈਸਾ ਲੋਕਾਂ ਕੋਲੋਂ ਕਿੱਥ
ਹਾਂ ਔਨੇ ਮਤਲਬ ਕਿ ਲੱਖ ਰੁਪਇਆ ਦੀ ਲੱਗਈ ਆ ਮੇਰੇ ਲੱਖ ਸਵਾ।
ਹੈਂ, ਇਹ ਭੈਣੇ ਵਧੀਆ ਏ ਜਿਹੜੇ ਸਿੱਖਦੇ ਪਏ ਨੇ।
ਔਹੀ ਤੇ ਜਿਹਨਾਂ ਨੂੰ ਅੱਗੇ ਆਪਣਾ ਵੇਖਦਾ ਪਿਆ ਭਵਿਸ਼ਯ ਆ।
ਯਾਰ ਕਰਾਂਗੀ ਤਾਂ ਮੈਂ ਵੀ ਮੈਂ ਵੀ ਕਰ ਏ ਭਾਵੇਂ ਮੈਂ ਜਿਵੇਂ ਮਰਜ਼ੀ ਕਰਨਾ ਪਵੇ।
ਹੋਰ ਸਾਰੇ ਹੁਣ ਆਈ ਚੀਜ਼ਾਂ ਚ' ਪੰਜ
ਹੋਰ ਕੀ ਯਾਰ ਆਹ ਤਾਂ ਹੱਥ ਦਾ ਕੰਮ ਏ। ਭਾਵੇਂ ਜਦੋਂ ਮਰਜ਼ੀ ਕਰ ਲੇ।
ਓਹੀ ਤੇ। ਨਾ ਚੋਲ ਧਰੇ ਹੋਏ ਫੇਰ ਮੈਂ ਮੰਮੀ ਨੂੰ ਕਿਹਾ ਮੈਂ ਕਿਹਾ ਇੱਕ ਵਾਰ ਵੇਖ
ਉਹ ਤੁਸੀਂ ਰਾਤੀ ਚੋਲ ਹੀ ਖਾਂਦੇ ਹੋ?
ਚੌਲ ਅਸੀਂ ਬੜੇ ਖਾਂਨੇ ਹਾਂ। ਅਸੀਂ ਰੋਜ਼ ਖਾਂਨੇ ਹਾਂ।
ਤੁਸੀਂ ਐਵੇਂ ਨਾ ਵੈਅ ਚੜਾ ਲਯੋ। ਔਨੂੰ ਬੇਬੇ ਜੀ ਨੂੰ ਤਾਂ ਰੋਟੀ ਦੇ ਦਿਆ ਕਰੋ।
ਨਾ ਨਾ ਚੌਲ ਤੇ ਸਾਡੇ ਚੱਲਦੇ ਨੇ ਹਾਂ ਬਈਆ
ਇਹ ਭੈਣੇ ਤੁਸੀਂ ਤਾਂ ਤੁਸੀਂ ਤਾਂ ਸਾਡੇ ਸਾਡੇ ਦਿਨ ਚੱਲਦੇ ਨੇ। ਤੇ ਸਾਡੇ ਧੁੱਪਹੇਰ 'ਚ ਵੀ ਦੇ
ਚੱਲ ਮੈਂ ਤੈਂ ਮੈਂ ਤੈਨੂੰ ਕਰਨੀ ਹੁਣ ਠੀਕ ਏ।
ਹਾਂ ਕੋਈ ਗੱਲ ਨੀ ਤੂੰ ਕਰ ਲੈ।
ਕਰ ਲੈ ਫੇਰ ਮੈਂ ਵਿਹਲੀ ਆ ਹੁਣ ਫਿਰ ਮੈਂ ਹੁਣ ਇਹਦੇ ਤੇ ਰਹੀ। ਐਪ ਤੇ।